ਹੈਲੋ
ਸ਼ ਸ਼੍ਰੀ ਕਾਲ ਜੀ।
ਸ਼ ਸ਼੍ਰੀ ਕਾਲ ਜੀ ਹੋਰ ਕੀ ਹਾਲ ਨੇ?
ਵਧੀਆ ਤੁਸੀ ਸੁਣਾਓ?
ਬਸ ਵਧੀਆ-ਵਧੀਆ ਕੀ ਕਰ ਰੇ ਸੀ?
ਬਸ ਬੈਠੇ ਈ ਸੀ ਮੈਂ ਕੇਹਾ ਬੜੇ ਦਿਨ ਹੋ ਗਏ ਭੈਣ ਜੀ ਦਾ ਫ਼ੋਨ ਈ ਨੀ ਆਇਆ ਪਤਾ ਨੀ ਕਿੱਥੇ ਗਏ ਹੋਏ ਨੇ ਤੇ ਤੁਹਾਡਾ ਫ਼ੋਨ ਆ ਈ ਗਿਆ ਨਾਲੇ।
ਚਲੋ ਤੁਸੀਂ ਮੈਨੂੰ ਦਿਲ ਨਾਲ ਯਾਦ ਕੀਤਾ ਤਾਂ ਆ ਗਿਆ ਫ਼ੋਨ।
ਹਾਂਜੀ-ਹਾਂਜੀ ਹੋਰ ਤੁਸੀਂ ਕੀ ਕਰ ਰੇ ਸੀ?
ਬਸ ਹੁਣੇ ਈ ਰੋਟੀ ਖਾ ਕੇ ਬੈਠੇ।
ਅੱਛਾ ਫੇਰ ਅੱਜ ਕੀ ਬਣਾਇਆ ਤੁਸੀਂ ਡਿਨਰ ਵਿੱਚ?
ਅੱਜ ਅਸੀਂ ਬਣਾਏ ਬੇਸਨ ਦੇ ਗੱਟੇ।
ਅੱਛਾ, ਕਿਵੇਂ ਬਣਾਂਦੇ ਤੁਸੀਂ ਐ?
ਮੈ ਐ ਥੋੜਾ ਜਾਂ ਓ ਬਸ ਵੇਸਣ ਲੈਨੀ ਆ ਥੋੜਾ ਤੇ ਮਸਾਲੇ ਆਲਾ ਲੈਨੀ ਆ ਥੋੜਾ ਜਾ ਵੇਸਣ ਸਾਡੇ ਐਥੇ ਮਸਾਲੇ ਆਲਾ ਵੀ। ਉਦੇ ਵਿੱਚ ਸਾਰੇ ਮਸਾਲੇ ਪਏ ਹੁੰਦੇ ਆ ਔਰ ਬਣਾ ਬਣਾਇਆ ਹੁੰਦਾ ਐ ਓ ਜਿੱਦਾਂ ਆਪਾਂ ਘੋਲ ਬਣਾਣੇ ਆ ਤੇ ਆਪਾਂ ਸਭ ਕੁਛ ਪਾਨੇ ਆ ਨਾ ਤੇ ਏਦੇ 'ਚ ਲੋੜ ਨੀ ਪੈਂਦੀ।
ਅੱਛਾ ਫੇਰ ਤੇ ਏ ਸਪਾਈਸੀ ਵੀ ਬੋਤ ਹੋਏਗਾ।
ਸਪਾਈਸੀ ਤੇ ਬੋਤ ਹੁੰਦਾ ਐ ਤਾਂ ਈ ਤੇ ਏਦਾ ਅਸੀਂ ਬਸ ਇੱਕ ਚਮਚ ਯੂਜ ਕਰ ਨਾ ਦਿੱਤਾ ਕਿ ਹੁਣ ਨੋਰਮਲ ਵੇਸਣ ਪਾਇਆ ਮੈਂਨੇ, ਚਾਰ ਚਮਚ ਤੇ ਇੱਕ ਚਮਚ ਮੈਂਨੇ ਐਦਾ ਪਾਤੈ।
ਅੱਛਾ-ਅੱਛਾ।
ਫੇਰ ਮੈਂਨੇ ਸ, ਹਾਂ ਸਪਾਈਸੀ ਬੋਤ ਹੁੰਦਾ ਲੋ ਬਿਲਕੁੱਲ ਥੋੜਾ-ਥੋੜਾ ਈ ਪਾਣਾ ਹੁੰਦਾ ਐ।
ਅੱਛਾ ਫੇਰ ਅਗਰ ਅਸੀਂ ਕੋਈ ਹੋਰ ਚੀਜ਼ ਜਿਵੇਂ ਬਣਾਣੀ ਹੋਏ ਹੈ ਤਾਂ ਵੀ ਸਾਨੂੰ ਫਿਰ ਮਿਕਸ ਕਰਨਾ ਪਏਗਾ ਜਿਵੇਂ ਸਮਝੋ ਕੜੀ ਬਣਾਣੀ ਅਸੀਂ ਹਨਾ ਵੇਸਣ ਦੀ ਬਣ
ਹਾਂ ਦੇਖੋ ਤੁਹਾਨੂੰ ਮਿਕਸ ਤੇ ਕਰਨਾ ਪੇਗਾ।
ਅੱਛਾ ਬਗੈਰ ਮਿਕਸ ਕੀਤੇ ਨੀ ਕੰਮ ਹੁੰਦਾ।
ਨਈ ਬਿਲਕੁੱਲ ਪਿਓਰ ਨੀ ਤੁਸੀਂ ਏਨੂੰ ਖਾ ਸਕਦੇ।
ਅੱਛਾ।
ਹੁਣ ਜੋ ਤਿੱਖਾ ਖਾਂਦੇ ਉਨਾ ਨੂੰ ਚੱਲ ਜਾਏਗਾ ਲੇਕਿਨ ਜੋ ਨੋਰਮਲ ਖਾਂਦੇ ਨਾ ਉਨਾਂ ਵਾਸਤੇ ਫਿਰ ਐ ਖ਼ਰਾਬ ਕਰਦੈ।
ਅੱਛਾ-ਅੱਛਾ, ਅੱਛਾ।
ਬਸ ਫਿਰ ਓ ਬੇਸਣ ਮੈਂ ਪਾਇਆ ਤੇ ਤੇਲ ਪਾਇਆ ਮੈਂਨੇ
ਅੱਛਾ
ਉਦੇ ਵਿੱਚ ਥੋੜੀ ਦਈ ਪਾਈ ਮੈਨੇ ਇੱਕ ਚਮਚ
ਅੱਛਾ-ਅੱਛਾ ਤੇ ਦਈ ਦਈ ਕਿਦੇ 'ਚ ਪਾਈ ਤੁਸੀਂ ਮਸਾਲੇ ਵਿੱਚ ਪਾਏ ਜਾਂ ਬੇਸਨ
ਮੈਂ ਜੇੜੀ ਘੋਲ ਬਣਾਇਆ ਨਾ ਉਦੇ ਵਿੱਚ ਪਾਈ ਏ।
ਅੱਛਾ ਤੇ ਇਦਾ ਘੋਲ ਮਤਲਬ ਪਤਲਾ-ਪਤਲਾ ਹੁੰਦਾ ਹੈ ਕਿਵੇਂ ਹੁੰਦਾ।
ਥਿਕ ਘੋਲ ਬਣਾਣਾ ਹੁੰਦਾ ਜਿਵੇਂ ਓ-ਓ ਮਤਲਬ ਆਪਾਂ ਆਟਾ ਗੁੰਨਦੇ ਆ ਨਾ ਤੇ ਆਪਣਾ ਬਸ ਓਦਾਂ ਦਾ ਈ ਪੇਸਟ ਬਣ ਜਏ। ਵੀ-ਵੀ ਮਤਲਬ ਆਪਾਂ ਰੋਲ ਕਰ ਲਈਏ ਉਨੂੰ ਫਿਰ ਨਮਕ, ਮਿਰਚ, ਹਲਦੀ ਪਾਤਾ ਸੌਂਫ ਪਾ ਤੇ ਥੋੜੀ ਜਿਹੀ ਮੈਂ ਜੁਆਇਨ ਵੀ ਪਾਈ ਉਦੇ
ਅੱਛਾ ਜੁਆਇਨ ਵੀ ਕੰਪਲਸਰੀ ਏ।
ਓ ਡਿਪੈਂਡ ਕਰਦਾ ਕਈਆਂ ਨੂੰ ਜਿੱਦਾਂ ਬਸ ਮੈਂ ਕਿਆ ਰਾਤ ਵੇਲੇ ਖਾਣਾ ਹਾਂ ਉਹੀਓ ਮੈਂ ਕਿਆ ਫਿਰ ਰਾਤ ਸਵੇਲੇ ਖਾਣਾ ਇਸ ਫਿਰ ਮੈਨੇ ਓ ਪਾਤੀ ਆ ਜੁਆਇਨ ਥੋੜ੍ਹੀ ਜਿਹੀ ਤੇ ਜਦੋਂ ਮੈਂ ਮਸਾਲਾ ਬਣਾਣਾ ਸੀ ਤੇ ਪਿਆਜ, ਟਮਾਟਰ, ਹਰੀ-ਮਿਰਚਾਂ ਤੇ ਅਦਰਕ, ਲਸਣ ਮੈਂ ਕੱਠੇ ਈ ਪੀਸ ਲਏ ਹਾਂ। ਮੈਂ ਮਿਕਸੀ 'ਚ ਈ ਗ੍ਰੈਂਡ ਕਰ ਲਿਆ ਸਾਰਾ ਸਾਰਾ ਕੱਠਾ ਈ ਕਰ ਲਿਆ।
ਮ ਅੱਛਾ ਕੀ ਲਿਆ ਤੁਸੀਂ ਪਿਆਜ ਲਏ ਟਮਾਟਰ ਲਏ ਹੋਰ ਅਦਰਕ ਵੀ ਪਾਂਦੇ ਓ।
ਹਾਂ ਅਦਰਕ, ਲਸਣ ਦੀ ਨਾ ਮੈਂ ਪੇਸਟ ਯੂਸ ਕਰਨੀ ਆ।
ਜੋ ਰੇਡੀਮੇਡ ਮਿਲਦੀ ਓ ਜਾਂ ਤੁਸੀਂ ਆਪ ਘਰ ਬਣਾਂਦੇ ਓ।
ਕਈ ਵਾਰ ਘਰ ਵੀ ਬਣਾ ਲੈਨੇ ਆ ਹੁਣ ਤੇ ਕੀ ਬੜਾ ਮਹਿੰਗਾ ਹੋਇਆ ਅਦਰਕ, ਲਸਣ
ਹਾਂਜੀ-ਹਾਂਜੀ ਨਾਲੇ ਇਸ ਮੌਸਮ ਵਿੱਚ ਮਹਿੰਗੇ ਹੁੰਦੇ ਨੇ ਠੀਕ ਏ।
ਸਬਜ਼ੀ ਬੜੀ ਮਹਿੰਗੀ ਹੋਈ ਦੀ ਏ। ਪਾ-ਪਾ ਆਪਾਂ ਸਬਜ਼ੀ ਵੀ ਲਾਂਗੇ ਨਾ ਅਸੀਂ ਤੇ ਪੰਜ ਸੌ ਰੁਪਏ ਤਾਂ ਵੀ ਖੜਾ ਐ।
ਹਾਂਜੀ ਬਿਲਕੁਲ ਠੀਕ ਐ ਅਜ-ਕੱਲ੍ਹ ਮਹਿੰਗਾਈ ਬੋਤ ਜਾਦਾ ਹੋ ਗਈ ਐ। ਇੱਕ ਤੇ ਦੇਖੋ ਐਕਚਲੀ ਪ੍ਰਦੂਸ਼ਣ ਵੱਧ ਗਿਆ ਐ। ਹਨਾ ਹਾਂ ਹਰ ਜਗ੍ਹੇ ਓ ਹੋ ਗਿਆ ਐ।
ਅਰੇ ਤੁਸੀਂ ਤੇ ਬਾਰ ਨੀ ਨਿਕਲ ਸਕਦੇ ਇੰਨਾ ਹੋ ਗਿਆ।
ਹਾਂਜੀ ਹੁਣ ਦੇਖੋ ਬਾੜ ਵੀ ਆ ਰਈ ਕਦੀ ਕਿੱਥੇ ਬਾੜ ਆ ਰਈ ਕਦੀ ਕਿੱਥੇ ਆ ਰਈ ਐ ਨਾ।
ਸਈ ਕੈ ਰਏ ਓ ਉੱਧਰ ਕੁਲ ਅ ਇੱਥੇ ਮਨਾਲੀ ਵਾਲੇ ਸਇਡ ਤੇ ਕੁੱਲੂ ਮਨਾਲੀ ਵਾਲੇ ਸਾਈਡ ਵੀ ਬਾਰਿਸ਼ ਬੋਤ ਹੋ ਰਈ ਐ।
ਉੱਥੇ ਕੈਂਦੇ ਬਾਰਿਸ਼ ਰੁਕਦੀ ਨੀ ਇਸ ਐਵੇਂ ਤਾਂ ਹਨਾ।
ਆ ਵੈਸੇ ਨਾ ਉੱਥੇ ਰੁਕਦੀ ਨਈ ਐ ਉੱਥੇ ਹਾਂ ਹਰ ਵੇਲੇ ਮੌਸਮ ਬਣਿਆ ਰੈਂਦਾ।
ਹਾਂਜੀ-ਹਾਂਜੀ ਮੈਂ ਵੀ ਮੇਰੇ ਉੱਥੇ ਵੀ ਹਾਂਜੀ ਮੇਰੇ ਉੱਥੇ ਕਜ਼ਨ ਰੈਂਦੀ ਨਾ ਫਿਰ ਓ ਦੱਸਦੀ ਸਾਨੂੰ ਵੀ ਨਾ ਇੱਥੇ ਬਾਰਿਸ਼ ਆਂਦੀ ਰੈਂਦੀ ਏ।
ਹਾਂ ਏ ਮਸੂਰੀ ਵੱਲ ਪਾਸੇ ਬੋਤ ਓ ਆ ਤੇ ਮਨਾਲੀ ਵਾਲੇ ਪਾਸੇ ਵੀ ਆਈ ਹੋ ਮਾਹੌਲ ਐ।
ਕੂਲਰ ਏਸੀ ਦਾ ਤੇ ਰੋਲ ਈ ਦਾ ਨਈ ਹੈਗਾ ਸਾਡੇ
ਬਸ ਹਾਂ ਸਈ ਕੈਂਦੇ ਫਿਰ ਵਧੀਆ ਜਗ੍ਹਾ ਵਿਆਈ ਮੈਂ ਕਿਆ ਪਰ ਉਨੂੰ ਦੇਖੋ ਪਰੇਸ਼ਾਨੀ ਤੇ ਬਾਰਿਸ਼ ਵਾਲਿਆਂ ਨੂੰ ਵੀ ਐ। ਪਰੇਸ਼ਾਨੀ ਗਰਮੀ ਵਾਲਿਆਂ ਨੂੰ ਵੀ ਏ।
ਉੱਧਰ ਬਾਰ ਜਾਂਦੇ ਵੀ ਰਿਕਸ ਹੈਗਾ ਨਾ ਕਿਤੇ ਪਾਣੀ ਹੋਏਗਾ। ਫਿਰ-ਫਿਰ ਸਮਝੋ ਥੋੜ੍ਹੇ ਬੋਤ ਪਹਾੜ ਵੀ ਹੋਣਗੇ ਓ ਵੀ ਸਰਕ ਜਾਂਦੇ ਨੇ ਹਨਾ। ਬਾਰਿਸ਼ ਵਿਚ, ਪ੍ਰੋਬਲਮ ਤੇ ਬੜੀ ਹੋ ਜਾਂਦੀਆਂ ਨੇ। ਹਾਂਜੀ
ਮੈਂਥ ਇਵੇਂ ਜਗ੍ਹਾ ਤੇ ਕੋਈ ਰਹਿਣ ਗਈ ਸੀ, ਤੇ ਉੱਥੋਂ ਮੈਨੂੰ ਆਨ ਨੀ ਦਿੱਤ ਤਾਂ ਉਹਨਾਂ ਨੇ ਉਸ ਦਿਨ ਬੋਤ ਰੈੱਡ ਅਲਰਟ ਕਰਤਾ ਸੀਗਾ। ਕਿ ਬਈ ਰੈਡ ਅਲਰਟ ਹੈਗਾ, ਬਾਹਰ ਨੀ ਹੋਰ ਮੈਂ, ਫੇਰ ਰਹੀ ਆਪਣੇ ਉੱਧਰ ਕਜ਼ਨ ਦੇ ਘਰ ਹੀ ਰਹੀ। ਆਪਣੀ ਸਿਸਟਰ ਦੇ ਘਰ, ਤੇ ਉਹਦੇ ਘਰ ਮੈਨੂੰ ਸਾ ਇਕ ਦਿਨ ਐਕਸਟਰਾ ਰੁਕਣਾ ਪਿਆ, ਚਾਰ ਦਿਨ ਰੈਡ ਅਲਰਟ ਸੀ, ਕੋਈ ਬਾਹਰ ਨੀ ਨਿਕਲ ਸਕਦਾ ਸੀ। ਕਿਉਂ ਕਿ, ਆਂਦੀ- ਤੂਫਾਨ ਇੰਨਾ ਆ ਰਿਹਾ ਸੀ ਉੱਥੇ
ਕੁਛ ਯੂਜ ਹੈਗਾ ਨਾ, ਇੱਕ ਤਾਂ
ਜਿਆਦਾ, ਬਹੁਤ ਮਤਲਬ, ਗੱਡੀ ਚਲਾਉਣ ਵਾਲੇ ਦੀ ਬਹਾਦਰੀ ਜੋ ਉੱਥੇ ਗੱਡੀਆਂ ਚਲਾਂਦੇ ਨੇ। ਇੱਕ ਪਾਸੇ ਖਾਈ ਏ, ਇੱਕ ਪਾਸੇ ਹੋਰ
ਹਾਂ ਹਿਲ ਸਟੇਸ਼ਨ ਜੋ ਬਣ ਗਿਆ ਉਹ ਹਨਾ ਇੱਕ ਤਰਫ਼ ਦਾ, ਸਾਰੇ ਹਰ ਕੋਈ ਵਿਊ ਦੇਖ ਰੱਖਣ ਜਾਂਦੇ ਨੇ
ਵਿਊ ਦੇਖਣ ਜਾਂਦੇ, ਪਰ ਕੋਈ ਲੋਕ ਐ, ਤਾਂ ਮਸਤੀ ਕਰਨ ਜਾਂਦੇ ਨੇ, ਹੁਣ ਜਿੱਦਾਂ ਕਿ ਨਾ ਕਈ ਮੁੰਡੇ ਹੁੰਦੇ ਆ ਟਰੈਵਲ ਕਰਦੇ ਆ ਤੇ ਓ ਸਹੀ ਟਰੈਵਲ ਨਹੀਂ, ਆਪਣੀ ਡਰਾਈਵ ਸਹੀ ਨਹੀਂ ਕਰਦੇ ਟਰੈਵਲ। ਕਰਦੇ ਨੇ ਗਏ ਨਾ, ਹੁਣ ਓਵਰਟੇਕ ਕਰਦੇ ਐਂ, ਹਾਂ ਹੁਣ ਓਵਰਟੇਕ ਐਦਾਂ ਹੀ ਹੈ ਨਾ, ਮੇਰੀ ਸਿਸਟਰ ਬ ਉਹਨੂੰ ਲੈਣ ਜਾ ਰਹੀ ਸੀ ਆਪਣੇ ਮੁੰਡੇ ਨੂੰ ਤੇ ਉਹ ਅੱਗੋਂ ਦੀ ਨਾ ਓਵਰਟੇਕ ਕਰਤਾ ਉਹਨਾਂ ਨੇ, ਤੇ ਐਨੇ ਆਪਣੀ ਜ ਜੇਠਾਣੀ ਦੀ ਕੁੜੀ ਨੂੰ ਵੀ ਬਿਠਾਇਆ ਗਿਆ ਸੀ, ਤੇ ਗੱਡੀ ਜਾ ਕੇ ਉਹਦੇ, ਖਾਈ'ਚ ਨੀ ਗਿਰੀ। ਥੋੜੀ ਜਿਹੀ ਅੱਗੇ ਚਲੀ ਗਈ ਗੱਡੀ, ਤੇ ਇਹਨਾਂ ਨੂੰ ਵੀ ਲੱਗੀਆਂ। ਬੜੀਆਂ, ਓ ਗੱਡੀ ਵਾਲਾ ਤੇ ਚਲਾ ਹੀ ਗਿਆ ਓਵਰਟੇਕ ਕਰਕੇ ਫਟਾਫਟ
ਹਾਂ, ਐਹ ਬਹੁਤ ਰਿਕਸ ਹੁੰਦਾ, ਐਹੋ ਜਿਹੀ ਜਗ੍ਹਾ ਤੇ ਨਾ। ਤੇ ਉਹਨਾ ਨੂੰ ਐਕਟਿਵਾ ਚਲਾਉਣੀ ਆਉਂਦੀ ਸੀ?
ਹਾਂਜੀ, ਓ ਐਕਟਿਵਾ ਆਂਉਦੀ ਚਲਾਨੀ, ਇਹੀਓ ਆ ਨਾ ਬਸ ਟਾਈਮ ਦਾ ਨੀ ਪਤਾ ਲੱਗਦਾ, ਉੱਥੇ ਦਾ ਮਾਹੌਲ ਥੋੜ੍ਹਾ ਐਦਾਂ ਦਾ ਹੀ ਜੇ
ਹਾਂਜੀ, ਬਿਲਕੁਲ ਠੀਕ ਕਹਿ ਰਹੇ ਓ।
ਉੱਥੇ ਦਾ ਮਾਹੌਲ ਹੀ ਐਦਾਂ ਦਾ
ਹਾਂਜੀ, ਨਾਲੇ ਇਹੋ ਜਿਹੀ ਜਗ੍ਹਾ ਤੇ ਨਾ ਡਰ ਲੱਗਦਾ ਈ ਏ।
ਡਰ ਤੇ ਲੱਗਦਾ ਹੀ ਏ, ਹੋਰ ਤੁਸੀਂ ਘੁੰਮ ਕੇ ਆਏ ਓ ਕਦੀ ਤੁਸੀਂ ਗਏ ਓ ਕਦੀ?
ਨਹੀ- ਨਹੀ, ਮੈਂ ਖਾਲੀ ਸੁਣਿਆ ਹੀ, ਆਪਣੀ ਸਿਸਟਰ ਕੋਲੋਂ ਗੱਲਾਂ ਹੀ ਸੁਣਨੀਆਂ ਉਹ। ਕਈ ਵਾਰ ਮੇਰੀ ਗੱਲ ਹੁੰਦੀ ਨਾ ਫੇਰ ਕਹਿੰਦੀ ਨਹੀਂ ਤੁਸੀਂ ਵੀਡੀਓ ਕਾਲ ਦੇਖੋ ਮੈਂ ਤੁਹਾਨੂੰ ਵਿਊ ਦਿਖਾਨੀ ਆਂ। ਇੰਨਾ ਅੱਛਾ ਲੱਗਦਾ ਨਾ, ਫੇਰ ਥੋੜ੍ਹੀ ਦੇਰ ਵਾਸਤੇ ਦਿਲ ਕਰਦਾ, ਹਾਏ ਜਾਈਏ। ਪਰ ਦੇਖੋ ਬੱਚਿਆਂ ਦੀ ਪੜ੍ਹਾਈ ਵੀ ਦੇਖਣੀ ਏ। ਤੇ ਛੁੱਟੀਆਂ 'ਚ ਹੁਣ ਐ ਬਈ ਮੰਮੀ ਕੋਲ ਜਾਈਏ, ਮਸੀ ਛੁੱਟੀਆਂ ਮਿਲਦੀਆਂ, ਊ ਪਤਾ ਹੀ ਨੀ ਲੱਗਦਾ। ਵੀਹ- ਬਾਈ ਦਿਨ ਐਵੇਂ ਨਿਕਲ ਜਾਂਦੇ ਨੇ, ਫੇਰ ਆਉਣ ਦੀ ਤਿਆਰੀ ਸ਼ੁਰੂ ਹੋ ਜਾਂਦੀ ਏ ਬਸ ਐਹ ਚੱਕਰ ਏ, ਕੋਈ ਨੀ ਮੈਂ ਜ਼ਰੂਰ ਬਣਾਵਾਂਗੀ ਇਸ ਵਾਰ ਪ੍ਰੋਗਰਾਮ ਨਾ
ਨਹੀ- ਨਹੀ ਬਣਾਣਾ, ਕਿਉਂਕਿ ਕਈ ਵਾਰ ਭੈਣਾਂ ਇਕੱਠੀਆਂ ਹੋਣ ਦਾ ਮੌਕਾ ਮਿਲਦਾ।
ਹਾਂ, ਸਾਨੂੰ ਤਾਂ ਕਾਫੀ ਟਾਈਮ ਹੋ ਗਿਆ, ਅਸੀਂ ਤੇ ਮੇਲੇ ਵੀ ਨਹੀਂ ਆ।
ਹਾਂ
ਹਾਂਜੀ, ਨਾ ਉਹਨੇ ਮੇਰਾ ਛੋਟਾ ਬੇਬੀ ਵੇਖਿਆ ਨਾ ਮੈਂ ਉਹਦਾ ਬੇਬੀ ਵੇਖ ਵੇਖਿਆ, ਫੇਸ ਟੂ ਫੇਸ, ਹਾਂਜੀ ਹਾਂ, ਕਾਫੀ ਟਾਈਮ ਹੋ ਗਿਆ, ਮਿਲੇ ਵੀ ਨੀ ਅਸੀਂ ਉਹਦ ਵੱਡਾ ਬੇਬੀ ਵੀ ਬੜਾ ਛੋਟਾ ਜਿਹਾ ਲੈ ਕੇ ਆਈ ਸੀ ਤਾਂ ਸਾਡਾ ਮੇਲ ਹੋਇਆ ਸੀ।
ਅੱਛਾ-ਅੱਛਾ
ਹਾਂਜੀ ਤੋ ਮੇਨ ਪਤਾ ਕੁੱਲੂ ਵਿੱਚ ਹੀ ਰਹਿੰਦੇ ਨੇ ਨਾ ਦੇਹਰਾਦੂਨ ਤੋਂ ਅੱਗੇ ਜਿੱਥੇ ਤੇ ਫੇਰ ਉਹ ਵਿਊ ਦੀ ਦਿਖਾਂਦੀ ਰਹਿੰਦੀ ਏ ਬੜਾ ਅੱਛਾ ਲੱਗਦਾ ਹੈ ਕਈ ਵਾਰ ਤੇ ਬੱਦਲ ਨੀਚੇ ਆਏ ਹੁੰਦੇ ਨੇ
ਅੱਛਾ ਵਧੀਆ ਵਿਊ ਹੋਏਗਾ ਉੱਥੇੇ ਦਾ ਫੇਰ
ਬਹੁਤ ਵਧੀਆ ਵਿਊ ਹੈਗਾ ਆ ਤੁਸੀਂ ਗਏ ਹੋਏ ਹੋ, ਘੁੰਮ ਆਏ ਔ ਤੁਸੀਂ
ਮੈਂ ਹਾਂ-ਹਾਂ ਮਨਾ-ਮਸੂਰੀ ਹੋ ਆਂਈ ਆਂ ਮੈਂ, ਮਨਾਲੀ ਵੀ ਹੋ ਆਈ ਆਂ ਮੈਂ
ਅੱਛਾ! ਵਾਓ
ਕਰਨ ਵੀ ਹੋ ਆਈ ਆਂ ਸਭ ਤੋਂ ਸਕੂਨ ਵਾਲੀ ਜਗ੍ਹਾ ਤੇ ਮਨੀ ਕਰ ਕਰਨ ਜਾਣਾ ਤੁਸੀਂ ਕਦੀ, ਮੈਂ ਸੱਚੀ ਦੱਸਾਂ ਤੁਹਾਨੂੰ ਮਨੀਕਰਨ ਬਸ ਤੁਸੀਂ ਇੱਕ ਵਾਰੀ ਹੋ ਕੇ ਜ਼ਰੂਰ ਆਣਾ
ਅੱਛਾ ਉੱਥੇ ਦਾ ਕੀ ਇਤਿਹਾਸ ਹੈ ਤੁਹਾਨੂੰ ਪਤਾ ਐ ਕੁਛ
ਉੱਥੇ ਦਾ ਬਾਬਾ ਜੀ ਦਾ ਹੈਗਾ ਉੱਥੇ ਅ ਸ਼ਿਵ ਜੀ ਨੇ ਆ ਕੇ ਉੱਥੇ ਤੇ ਉੱਥੇ ਸਭ ਵੈਸੇ ਸ਼ਿਵ ਜੀ ਦੀ ਨੇ ਤੀਜੀ ਅੱਖ ਖੋਲੀ ਸੀ, ਏਦਾਂ ਕੁੱਛ ਦਾ ਹੈਗਾ ਉੱਥੇ ਦੱਸਿਆ ਗਾ ਤੇ ਉੱਥੇ ਨਾ ਗਰਮ ਚਸ਼ਮਾ, ਗਰਮ ਚਸ਼ਮਾ ਦੇ ਹੈਗਾ
ਅੱਛਾ- ਅੱਛਾ ਅੱਛਾ। ਤੇ ਕਹਿੰਦੇ ਉੱਥੇ ਬਾਬਾ ਜੀ ਦਾ ਪੰਜਾ ਹੈਗਾ ਵੇ ਹੈਨਾ।
ਉਹ ਬਾਬਾ ਜੀ ਦਾ ਪੰਜਾ ਤੇ ਉੱਥੇ ਹੈਗਾ ਪਾਕਿਸਤਾਨ ਵਿੱਚ
ਪਾਕਿਸਤਾਨ ਚ ਅੱਛਾ- ਅੱਛਾ ਹਾ, ਤੇ ਇੱਥੇ ਮਨੀਕਰਨ ਸਾਹਿਬ ਤੇ ਕਹਿੰਦੇ ਬਈ ਪਾਣੀ ਕੁਦਰਤੀ ਗਰਮ ਆਂਦਾ ਪਿਆ ਸੱਚੀ ਗੱਲ ਏ
ਹਾਂਜੀ ਉਹ ਹਾਂਜੀ ਉਹ ਸ਼ਿਵ ਜੀ ਦਾ ਹੈਗਾ ਕੋਈ ਇਤਿਹਾਸ ਨਾ, ਤੇ ਬਾਬਾ ਜੀ ਦਾ ਵੀ ਹੈਗਾ ਉੱਥੇ ਤੇ ਨਾ ਮੰਦਿਰ ਔਰ ਗੁਰਦੁਆਰਾ ਇਕੱਠਾ ਹੀ ਬਣਿਆ ਹੋਇਆ ਵਿੱਚ ਹੀ ਬਣਿਆ ਹੋਇਆ ਸਮਝ ਲੋੋ
ਅੱਛਾ ਇੱਕ ਸਾਥ ਹੈਗੇ ਨੇ ਦੋਵੇਂ
ਹਾਂਜੀ -ਹਾਂਜੀ ਤੁਹਾਨੂੰ ਸਮਝ ਨੀ ਆਏਗਾ ਤੁਸੀਂ ਮੰਦਿਰ ਚਲੇ ਗਏ ਹੋ ਕਿ ਗੁਰਦੁਆਰੇ ਚਲੇ ਗਏ ਹੋ ਹਾਂਜੀ ਨਹੀਂ ਵਿੱਚੇ ਹੀ ਬਣੇ ਹੋਏ ਨੇ ਅੱਗੇ ਪਿੱਛੇ ਹੋ ਕੇ ਬਣੇ ਦੇ, ਪਹਿਲੇ ਗੁਰਦੁਆਰਾ ਠਾ ਆਪਣਾ ਬਾਬਾ ਜੀ ਅ ਠਾਠ ਆ ਜੇ ਗਾ ਫੇਰ ਅੱਗੇ ਜਾ ਕੇ ਨਾ ਪਤਾ ਉੱਥੇ ਕੀ ਐ ਤੁਸੀਂ ਇਸ਼ਨਾਨ ਕਰੋਗੇ ਨਾ ਗਰਮ ਹੈਗਾ ਪ੍ਰੋਪਰ ਪਾਣੀ, ਉਹ ਤੇ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਇੰਨੇ ਗਰਮ ਪਾਣੀ ਚ ਕਿੱਦਾਂ ਇੱਕ ਡੁਬਕੀ ਲਗਾ ਸਕਦੇ ਹੋ ਕਿ ਨਹੀਂ ਹਨਾ, ਉਹ ਹਾਂ ਉੱਥੇ ਨਾ ਗਰ ਨਹੀਂ ਬਿਲਕੁਲ ਵੀ ਨਹੀਂ ਹੈ ਉੱਥੇ ਸਰੋਵਰਾ ਜ ਹਾਂਜੀ ਸਰੋਵਰ ਬਣੇ ਨੇ ਪਰ ਉਹ ਗਰਮ ਪਾਣੀ ਦੇ ਹੀ ਨੇ, ਤੇ ਤੁਸੀਂ ਅਗਰ ਅੰਦਰ ਚਾਹੋਗੇ ਵੀ ਨਾ ਤੁਹਾਡੀ ਬੋਡੀ ਜਿੰਨਾ ਕਵਰ ਕਰ ਲਏਗੀ ਗਰਮ ਪਾਣੀ ਨੂੰ ਠੀਕ ਹੈ। ਪਰ ਇਸ ਤੋਂ ਉੱਪਰ ਨੀ ਕਰ ਪਾਏਗੀ ਜ਼ਿਆਦਾ ਦੇਰ ਨੀ ਕਰ ਪਾਏਗੀ, ਪਰ ਇੱਧਰ ਇੰਜ ਕਿਹਾ ਜਾਂਦਾ ਏ ਕੀ ਕਿ ਸਾਰੇ ਜਿਹੜੇ ਬਿਮਾਰੀਆਂ ਜਾਂ ਦੁੱਖ, ਰੋਗ ਕੁਛ ਵੀ ਹੁੰਦਾ ਨਾ ਇੱਥੋਂ ਸਭ ਨਿਕਾਲ ਕੇ ਈ ਜਾਂਦਾ ਜੋ ਵੀ ਬੰਦਾ ਜਾਂਦਾ, ਮਤਲਬ ਦੂਰ ਹੋ ਜਾਂਦਾ ਹੈ, ਫੇਰ ਨਾ ਤੁਸੀਂ ਬਾਹਰ ਆਓਗੇ ਨਾ ਸਰੋਵਰ ਤੋਂ ਤੁਹਾਨੂੰ ਥੋੜ੍ਹੀ ਦੇਰ ਨਾ ਬੜੀ ਠੰਡ ਲੱਗੇਗੀ ਬਹੁਤ ਜ਼ਿਆਦਾ ਠੰਡ ਲੱਗੇਗੀ ਚਾਹੇ ਤੁਸੀਂ ਗਰਮ ਪਾਣੀ ਇਸ਼ਨਾਨ ਕੀਤਾ ਹੋਏਗਾ। ਹਾਂ ਤੁਹਾਨੂੰ ਤਾਂ ਵੀ ਠੰਡ ਲੱਗੇਗੀ ਫ਼ਿਰ ਤੁਹਾਨੂੰ ਥੋੜਾ ਜਿਹਾ ਤੁਸੀਂ ਟੁਰੋਗੇ ਨਾ ਅੱਗੇ ਜਾਓਗੇ ਨਾ ਤੇ ਤੁਹਾਨੂੰ ਗਰਮ ਗੁਫਾ ਦਿਖੇਗੀ ਹੋਠ ਕੇ ਬਣੇਦੀ ਉੱਥੇ ਉੱਥੇ ਵੀ ਕੋਈ ਇਤਿਹਾਸ ਹੈਗਾ ਹੋਠਕੇਵ ਦਾ ਤੇ ਉਹ ਨਾ ਨਿੱਕੀ ਜਿਹੀ ਗੁਫਾ ਹੈ ਤਹਾਨੂੰ ਖੁਦ ਨੂੰ ਨਾ ਝੁੱਕ ਕੇ ਨਿਕਲਣਾ ਪਏਗਾ ਉਹਦੇ ਅੰਦਰ
ਤੇ ਅੱਛਾ ਮਤਲਬ ਲੰਬੇ ਤੋਂ ਲੰਬਾ ਬੰਦਾ, ਮੋਟੇ ਤੋਂ ਮੋਟਾ ਸਭ ਜਾ ਸਕਦੇ ਨੇ ਅੰਦਰ।
ਤੇ ਹੈਗਾ ਉਹੀ ਤੇ ਚਮਕ ਕਾਰ ਏ ਇਥੇ ਕਿਉਂ?
ਅੱਛਾ, ਅੱਛਾ- ਅੱਛਾ ਬੜਾ ਦਿਲ ਏ। ਅੱਛਾ ਯਾਰ ਉਹਦੀ ਗੱਲਾਂ ਸੁਣ ਕੇ ਦਿਲ ਭਰਨ ਲੱਗਿਆ, ਵੀ ਅਸੀਂ ਜਾਈਏ।
ਹੁੰਦੀ ਐ ਜਿਹਨਾਂ ਨੂੰ ਕੋਈ ਦੁੱਖ ਹੁੰਦਾ ਤੇ ਉਹ ਪੱਥਰ ਉੱਤੇ ਲੇਟ ਜਾਂਦੇ ਨੇ ਉੱਥੇ। ਜਿਹੜੇ ਗਰਮ ਪੱਥਰ ਪਏਦੇ ਨੇ- ਪੱਥਰ ਪਏਦੇ ਨੇ ਚੱਟਾਨਾਂ ਪਈਦੀ ਗਰਮ।
ਅੱਛਾ-ਅੱਛਾ ਚਮਤਕਾਰ ਹੀ ਹੈਗਾ ਉੱਥੇ ਹਨਾ ਬਾ-
ਹਾਂ। ਦੇਖੋ ਮੈਂ ਗਈ ਤਾਂ ਬੜੇ ਅਹ ਸਾਲ ਹੋ ਗਏ ਮੈਨੂੰ ਥੋੜਾ ਮੈਂ ਇਤਿਹਾਸ ਚ ਅਟਕ ਗਈ ਆ ਮੈਨੂੰ ਇੰਨਾ ਨੀ ਪਤ- ਤਾ ਹਰ, ਕਲੀਅਰ ਮੈਂ ਦੱਸ ਵੀ ਨਹੀ ਸਕਦੀ ਕਿਉਂਕਿ ਮੈਨੂੰ ਇੰਨੀ ਨੌਲੇਜ ਪਤਾ ਹੈਗੀ ਨਹੀ ਏ ਇਸ ਲਈ ਫੇਰ ਮੈਂ ਦੱਸ ਚੀਨੀ ਪਾ ਦਈ ਬਸ, ਭਾਜੀ ਕਦੀ ਤੁਸੀਂ ਖੁੱਦ ਜਾਣਾ।
ਹਾਂਜੀ ਜ਼ਰੂਰ ਮੈਂ ਜਾਵਾਂਗੀ ਹਾਂਜੀ, ਬੋਤ ਅੱਛਾ ਲੱਗਿਆ ਤੁਹਾਡੀ ਗੱਲਾਂ ਸੁਣ ਕੇ ਚਲੋ। ਠੀਕ ਹੈ ਭੈਣ ਜੀ ਫੇਰ ਸਾਸਰੀਕਾਲ।